ਹੈਲੋ।
ਸਸਰੀ ਕਾਲ ਭੈਣਜੀ।
ਹੈ
ਹੈਲੋ ਹਾਂਜੀ, ਸਸਰੀ ਕਾਲ ਪੈਂਣ ਜੀ।
ਸਸਰੀਕਾਲ ਜੀ।
ਕੀ ਹਾਲ ਨੇ ਪੈਣ ਜੀ ਤੁਆਡੇ?
ਮੈਂ ਵੀ ਠੀਕ ਆ, ਬਹੁਤ ਦਿਨ ਹੋਗੇ ਤੁਸੀਂ ਕੋਈ ਕੋਲ ਨੀ ਕੀਤਾ ਨਾ ਤੁਸੀਂ ਘਾਰ ਆਏ। ਕੀ ਗੱਲ ਕੋਈ ਨਾਰਾਜ਼ਗੀ ਏ ਪੈੰਣ ਜੀ ਤੁਆਨੂੰ?
ਨਹੀਂ, ਕੋਈ ਨਾਰਾਜ਼ਗੀ ਨਹੀਂ, ਮੈਂ ਥੋੜਾ ਬਿਜੀ ਹੈਗੀ ਆ ਨਾ ਇਸ ਕਰਕੇ ਥੋੜ੍ਹਾ ਜੇਆ ਤੇ ਨਹੀਂ ਹੋ ਸ
ਹਾਂਨ। ਹਾਂਜੀ, ਅੱਛਾ ਕੁੜੀ ਆਈ ਸੀਗੀ ਤੁਹਾਡੇ ਰੇਣ ਲਈ?
ਹਾਂਜੀ ਹਾਂਜੀ ਪੰਜ ਛੇਂ ਦਿਨ ਰੇਕੇ ਗਈ ਛੋਟੀ ਆ ਕੇ ਗਈ, ਹੁਣ ਵੱਡੀ ਆ ਗਈ ਏ, ਹੁਣੀ ਗਈ, ਕੱਲ੍ਹ ਪਰਸੋਂ ਹੀ ਗਈ।
ਚਲੋ, ਬਹੁਤ ਅੱਛੀ ਗੱਲ ਏ ਪੈਂਣ ਜੀ, ਫੇਰ ਤਾਂ ਤੁਆਡਾ ਮਾਨ ਲਾਗ ਗਿਆ ਹੋਣਾ, ਹਨਾ ਪੈਂਣ ਜੀ?
ਹਾਂਜੀ-ਹਾਂਜੀ।
ਰੌਣਕ ਹੁੰਦੀ ਹੋਣੀ ਏ ਹਨ
ਹਾਂ ਘਾਰ
ਹਾਂਜੀ-ਹਾਂਜੀ ਹੋਰ ਦੱਸੋ? ਪੈਂਜੀ ਮੈਂ ਕਿਆ, ਅੱਜ ਮੈਨੂੰ ਨਾ ਕੁਛ ਤੁਹਾਡੇ ਤੋਂ ਪੁੱਛਣਾ ਸੀ, ਤੇ ਮੈਂ ਕਿਆ ਚਲੋ ਅੱਜ ਕਾਲ ਕਰਾਂ ਮੈਨੂੰ ਪਾਰਸੋਂ ਤੁਸੀਂ ਮਾਰਕੀਟ ਚ ਦਿਖੇ ਸੀ, ਦੇਖੋ! ਤੇ ਮੈਂ ਨਾ-ਹਾਂਜੀ, ਤੁਸੀਂ ਅ--ਮਾਰਕੀਟ ਚ ਦਿਖੇ, ਮੈਂ
ਹਮ।
ਤੁਆਡੇ ਕੋਲ ਰੋਡ ਕਰੋਸ ਕਰਕੇ ਆਈ ਆ, ਓਨਾਂ ਟਾਈਮ ਤੱਕ ਤੁਸੀਂ ਚਲੇ ਗਏ ਸੀ।
ਹਾਂ, ਥੋੜਾ ਜਲਦੀ ਆਇਆ ਨਾ, ਇੱਕ ਕੁੜੀਆ ਵੀ ਕਾਰ ਤਾਂ ਇਸ ਕਰਕੇ ਜਲਦੀ ਆਉਣਾ ਹੁੰਦਾ ਕਾਰ ਫਟਾਫਟ ਬਾਹਾਰ ਜਾਣ ਦਾ ਕੰਮ ਕੀਤਾ ਕੀ ਲ ਕਰਣਾ ਟਾਈ ਹੋਰ ਤੁਸੀਂ ਕਿਦਰ ਓ?